ਹੈਲੋ।
ਹਾਂਜੀ, ਸਸ੍ਰੀ ਕਾਲ ਜੀ।
ਸਸ਼੍ਰੀ ਕਾਲ ਜੀ, ਸਸ਼੍ਰੀ ਕਾਲ, ਹੋਰ ਠੀਕ-ਠਾਕ ਜੀ?
ਹਾਂਜੀ, ਠੀਕ ਹੈ ਜੀ, ਬੋਹਤ ਵਧੀਆ ਜੀ।
ਚਲੋ ਵਦੀਆ ਈ ਰੈਣੇ ਚਾਈਦੇ ਨੇ ਹੋਰ ਸੁਨਾਓ ਜੀ, ਬੜੇ ਦਿਨ ਹੋ ਗਏ ਨੇ, ਮੈਂ ਕੇਆ ਫੋਨ ਈ ਨੀ ਆਏਆ ਭੈਨ ਜੀ ਦਾ।
ਹਾਂਜੀ, ਬਾੱਸ ਫੋਨ ਹਾਂਜੀ ਆੱਜ ਕੀਤਾ ਮੈਂ ਕੇਆ ਚਲੋ ਗਾਲਬਾਤ ਕਰੀਏ ਆੱਜ। ਹਾਂਜੀ।
ਚਲੋ ਵਧੀਆ ਗੱਲ ਏ। ਹੋਰ ਸੁਨਾਓ ਠੀਕ-ਠਾਕ ਖਾਣਾ ਖਾ ਖਾਣਾ ਖਾ ਲੇਆ, ਖਾਣਾ?
ਹਾਂਜੀ ਬਾਸ ਆੱਜ ਖਾਣਾ ਖਾ ਲੇਆ ਜੀ।
ਚਲੋ ਵਦੀਐ।
ਹਾਂਜੀ ਕੜੀ ਚਾਵਲ ਬਣਾਏ ਸੀ ਜੀ, ਕੜੀ ਚਾਵਲ ਜੀ।
ਕੜੀ ਚਾਵਲ ਤੇ ਬੜੇ ਵਦੀਆ ਓ ਤੁਸੀਂ ਬਨਾਂਦੇ ਓ ਮੈਨ ਇੱਕ ਵਾਰੀ ਪੈਹਲੇ ਦੱਸਦੇ ਪੇਸੀ ਮਿਕਸ ਵਿਚ ਸਬਜ਼ੀਆਂ ਪਾ ਕੇ ਬਨਾਂਦੇ ਓ ਤੂਸੀ।
ਹਾਂਜੀ ਮਿਕਸ ਸਬਜ਼ੀਆਂ ਪਾ ਕੇ ਬੋਤ ਸਵਾਦ ਬਨਦੀ ਜੇ ਓ।
ਅੱਛਾ ਓ ਕਿਵੇਂ ਮਿਕਸ ਸਬਜ਼ੀਆਂ ਮਤਲਬ ਸਾਰੀ ਸਬਜ਼ੀਆਂ ਪਾਂਦੇ ਓ ਤੂਸੀ ਦੱਸ ਜਿਵੇਂ ਕਿ ਨਾ ਇਕ ਵਾਰੀ ਪੈਹਲੇ ਵੀ ਗਾੱਲ ਕੀਤੀ ਸੀ, ਅੱਛਾ ਜੀ।
ਪਾੱਨੇ ਆ ਜੀ ਓ ਰਾਜਸਥਾਨੀ ਕੜੀ ਏ।
ਅੱਛਾ ਓ ਬਨਾਂਦੇ ਓ ਠੀਕੇ, ਠੀਕੇ, ਅੱਛਾ ਓ ਕੜੀ ਬਨਾਂਦੇ ਓ ਜਿਨੂੰ ਪਤਾ ਨੀ ਕੀ ਬੋਲਦੇ ਨੇ, ਓ ਰਾਜਸਥਾਨੀ ਆ ਠੀਕੇ, ਠੀਕੇ ਸਿੰਦੀ, ਸਿੰਦੀ ਕੜੀ। ਸਿੰਦੀ, ਸਿੰਦੀ ਕੜੀ ਕੈਂਦੇ ਵੇ ਸਿੰਦੀ ਕੜੀ। ਸਿੰਦੀ ਕੜੀ ਕੈਂਦੇ ਓ ਠੀਕੇ, ਠੀਕ।
ਸਿੰਧੀ ਕੜੀ ਕੈੱਨੇ ਆ ਜੀ। ਓ ਬਨਾਨੇ ਆਂ ਬੋਤ ਸਵਾਦ ਬਨਦੀ ਸਬਜ਼ੀਆਂ ਪਾ ਕੇ ਤੂਸੀ ਗੋਭੀ ਤਾੱਲ ਕੇ ਪਾ ਲੋ ਥੋੜੇ ਜੇ ਮਤਲਬ ਭਿੰਡੀ ਪਾ ਲੋੋ ਤੇ ਥੋੜੇ ਪੇਆਜ ਪਾਲੋ, ਆਲੂ ਤਾੱਲ ਕੇ ਪਾਲ ਲੋ
ਓ ਫੇਰ ਕਿਵੇਂ ਮਤਲਬ, ਤੂਸੀ ਓਦੇ ਵਿੱਚ ਲੱਸੀ ਔਰ ਓ ਪਾਂਦੇ ਓ, ਕਿਵੇਂ ਮਤਲਬ? ਕਿਵੇਂ ਓ ਜਿਵੇਂ ਓ ਬਨਦੀ ਉਵੇਂ ਬਨਦੀ ਯਾ ਐ ਅੱਛਾ ਇਹਦੇ ਵਿੱਚ ਤੂਸੀ ਖਾਲੀ ਵੇਸਨ ਭੁਨਦੇ ਓ, ਕਿਵੇਂ ਮਤਲਬ ਪਾਣੀ ਚ ਵੇਸਨ ਜਿਵੇਂ ਉਦੇ
ਮਤਲਬ ਤੇਲ ਪਾ ਕੇ ਨਾ ਥੋੜਾ ਜਾ ਓਦੇ ਚ ਵੇਸਨ ਭੂੱਨ ਲਈ ਦੈ
ਅੱਛਾ ਜੀ।
ਹਾਂਜੀ, ਵੇਸਨ ਭੁੰਨ ਕੇ, ਤੇ ਓਦੇ ਚ ਦੋ ਗਲਾਸ ਪਾਣੀ ਪਾ ਦੇਓ
ਅੱਛਾ ਵੇਸਨ ਜਿਵੇਂ, ਜਿਵੇਂ ਮਤਲਬ ਓ ਵੇਸਣ ਲਾਲ ਹੋ ਜਾਂਦੈ, ਜਿਵੇਂ ਰੋਸਟਿਡ ਹੋ ਜਾਂਦੈ।
ਜੀ ਜਿਵੇਂ ਅਸੀ ਆਟਾ ਭੁੰਨਨੇ ਆ ਨਾ, ਪਰ ਪ੍ਰਸ਼ਾਦ ਬਨਾਂਦੇ ਆਂ, ਏਸ ਤਰਾਂ ਓਦੇ ਚ ਭੁੰਨ ਲੈਣੈ ਵੇਸਨ। ਭੁੰਨ ਕੇ ਉਹਦੇ ਚ ਦੋ ਢਾਈ ਗਲਾਸ ਪਾਣੀ ਪਾ ਦਿਉ। ਦੇ ਦੋ ਢਾਈ ਗ ਇੱਕ ਕੜਸੀ ਬੇਸਣ ਪਾ ਕੇ ਕੜਛੀ ਤੇਲ ਦੀ।
ਠੀਕ ਹੈ ਜੀ। ਠੀਕ ਹੈ। ਮਤਲਬ ਲੱਸੀ ਦਾ ਕੰਮ ਨੀ ਹੈ ਇਸ ਕੜੀ 'ਚ।
ਨਾ ਜੀ ਲੱਸੀ ਦਾ ਕੰਮ ਨੀ ਹੈ। ਫੇਰ ਉਹਦੇ' ਚ ਤੁਸੀਂ ਆਪਣਾ ਕੀ ਕਰਨਾ? ਥੋੜ੍ਹੀ ਜੀ ਇਮਲੀ ਭਿਉ ਦੇਣੀ ਐ।
ਠੀਕ ਹੈ ਜੀ ਠੀਕ ਹੈ। ਅੱਛਾ ਇਮਲੀ ਵੀ ਵਿੱਚ ਪਾਉਂਦੇ ਖੱਟੇ ਵਾਸਤੇ।
ਤੇ ਉਹਦੀ ਚੰਗੀ ਤਰ੍ਹਾਂ ਉਹਨੂੰ ਮੱਧ ਕੇ ਉਹਦਾ ਪਾਣੀ ਕੱਢ ਲੈਣਾ ਛਾਣ ਲੈਣਾ।
ਠੀਕ ਹੈ ਜੀ ਠੀਕ ਹੈ ਠੀਕ ਹੈ। ਅੱਛਾ ਮਤਲਬ ਉਹਦੇ ਵਿੱਚ ਪਾ ਦੇਣ ਨਹੀਂ ਤੇ ਉਹ ਫੇਰ। ਖੱਟੀ ਜ ਖੱਟੀ ਖੱਟੀ ਜ਼ਿਆਦਾ ਨਹੀਂ ਹੋ ਹੋਜੇਗੀ।
ਨਹੀਂ ਜੀ ਨਹੀਂ ਖੱਟੀ ਨੀ ਹੁੰਦੀ ਬਿਲਕੁਲ ਵੀ। ਉਹ ਤੁਹਾਨੂੰ ਬਿਲਕੁਲ ਲੱਸੀ ਐਜ ਲੱਗੇ। ਕੜੀ ਲੱਗੇਗੀ ਜਿਸ ਤਰ੍ਹਾਂ ਅਸੀਂ ਬਜ਼ਾਰੀ ਕੜੀ ਖਾ ਰਹੇ ਹਾਂ।
ਅੱਛਾ ਜੀ ਤੇ ਵਿੱਚ ਸਬ।
ਹਾਂਜੀ। ਫੇਰ ਉਸ ਤੋਂ ਬਾਅਦ ਸਬਜ਼ੀਆਂ ਪਾ ਦੇ ਨਾ ਨਾ ਸਬਜ਼ੀਆਂ ਅਸੀਂ ਤਲ ਕੇ ਪਾਣੀਆਂ ਜੀ ਸਾਰੀ।
ਅੱਛਾ ਸਬਜ਼ੀਆਂ ਸਾਰੀ ਤਲ ਕੇ ਪਾ ਲਓ।
ਹਾਂਜੀ ਤਲ ਕੇ ਪਾਣੀ ਹੈ ਗੋਭੀ ਵੀ ਤਲ ਲੈਣੀ ਹੈ। ਹਾਂਜੀ ਮਟਰ। ਪਾ ਲੋ ਤਲ ਕੇ ਤੁਸੀਂ ਥੋੜੇ ਜਿਹੇ ਮ। ਮਟਰ ਤਲ ਲੋ, ਆਲੂ ਤਲ ਲੋ, ਸ਼ਿਮਲਾ ਮਿਰਚ ਤਲ ਲੋ, ਥੋੜ੍ਹੀ ਜਿਹੀ ਥੋੜ੍ਹੀ ਜਿਹੀ ਭਿੰਡੀਆਂ। ਤਲ ਲੋਂ। ਸਾਰੀ ਸਬਜ਼ੀਆਂ ਮਿਕਸ ਕਰਕੇ। ਉਹ ਤੁਸੀਂ ਵਿੱਚ ਪਾ ਦੇਣੀ ਆ ਉਹਦੇ। ਤੁਸੀਂ ਕੜੀ ਖਾਓਗੇ ਨਾ। ਦੀ ਕੜੀ ਬਹੁਤ ਸਵਾਦ ਬਣਦੀ। ਠੀਕ ਹੈ ਨਾਲ।
ਹਾਂ। ਸਿੱਧੀ ਕੜੀ ਦਾ ਵੈਸੇ ਤਾਂ ਸੁਣਿਆ ਤਾਂ ਹੈ ਸੀ ਸਾਡੇ। ਰਿਲੇਟਿਵ ਹੈਗੇ ਨੇ। ਉਹ ਬਣਾਉਂਦੇ ਨੇ, ਉਹ ਬੜੇ ਸੁਆਦ ਬਣਾਉਂਦੇ ਨੇ ਮੈਂ। ਅੱਧੀ ਵਾਰੀ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਖੁਵਾਈ ਸਾਨੂੰ ਤੇ ਮੈਨੂੰ ਪਤਾ ਲੱਗਾ ਤੁਸੀਂ। ਤੁਸੀਂ ਵੀ ਬਣਾਉਂਦੇ ਹੋ। ਮੈਂ ਕਿਹਾ ਚੱਲ ਪੁੱਛਾਂਗਾ ਵੀ ਸਿੰਧੀ ਕੜੀ ਵੀ ਕਿਵੇਂ? ਉਹਨਾ ਨੂੰ ਪੁੱਛਿਆ ਨੀ ਸੀ ਮੈਂ। ਅੱਛਾ ਜੀ ਤੇ ਨਹੀਂ ਤੇ ਉਹ ਫੇਰ ਮਤਲਬ। ਤੁਸੀਂ ਆਪ ਬਣਾਉਂਦੇ ਹੋ ਕਿ ਤੁਹਾਡੇ?
ਹਾਂਜੀ, ਮੇਰੀ ਨੂੰਹ ਵੀ ਬਣਾ ਲੈਂਦੀ ਹੈ ਜੀ। ਮੇਰੀ ਨੂੰਹ ਵੀ ਬਣਾ ਲੈਂਦੀ ਹਾਂਜੀ ਵੋ। ਸਾਡੀ ਵੱਡੀ ਹੈ ਨਾ ਉਹ ਵੀ ਬਣਾ ਲੈਂਦੀ।
ਚਲੋ ਵਧੀਆ ਗੱਲ ਹੈ ਜੀ। ਮਤਲਬ ਹੁਣ ਆਏ ਤੁਸੀਂ ਆਏ। ਤੁਸੀਂ ਫੇਰ ਮੇਰਾ ਕਹਿਣ ਦਾ ਮਤਲਬ। ਅੱਜ ਤੁਸੀਂ ਫੇਰ ਉਹ ਅਹ ਖਾਧੀ ਸੀ ਦੀ ਕੜੀ।
ਹਾਂਜੀ ਸਿੰਧੀ ਕੜੀ ਨਾਲ ਚਾਵਲ ਖਾਧੇ ਨੇ ਅੱਜ।
ਚਾਵਲ ਖਾਧੇ ਅੱਛਾ ਚਾਵਲਾਂ ਦੇ ਨਾਲ ਹੀ। ਵਾਹ ਜੀ ਫੇਰ। ਵਧੀਆ ਵਧੀਆ ਉਹਦੇ ਤੇ ਸਾਰੇ ਫਰੂ ਉਹ ਵੀ ਆ ਗਏ।
ਹਾਂਜੀ ਸਬਜ਼ੀਆਂ ਵੀ ਪੈ ਗਈਆਂ। ਬਹੁਤ ਸਵਾਦ ਕੜੀ ਬਣਦੀ ਹਾਂਜੀ।
ਚਲੋ ਵਧੀਆ ਗੱਲ ਹੈ ਜੀ। ਹੋਰ ਸੁਣਾਓ। ਮੌਸਮ ਮੂਸਮ ਦਾ ਕੀ ਹਾਲ ਚਾਲ ਹੈ ਜੀ?
ਮੌਸਮ ਤੇ ਬਸ ਇਸ ਤਰ੍ਹਾਂ ਹੀ ਜੀ ਖ਼ਰਾਬ ਹੀ ਹੈ ਅਜੇ ਤੇ ਮੌਸਮ। ਹਾਂਜੀ ਖ਼ਰਾਬ ਹੋਇਆ ਮੌਸਮ ਇਸ ਟਾਈਮ ਤੇ।
ਇੱਧਰ ਵੀ ਬੱਦਲ ਬਣੇ ਤੇ ਹੋਏ ਨੇ ਬਾਕੀ ਬਾਰਿਸ਼ ਬੁਰਿਸ਼ ਅਜੇ ਆਈ ਨੀ ਇੱਧਰਲੇ ਪਾਸੇ ਵੀ।
ਹਾਂਜੀ ਸਾਡੇ ਵੀ ਇੱਧਰ ਬਸ ਮੌਸਮ ਇੰਝ ਹੀ ਹੈ ਜੀ। ਖਰਾਬ ਹੀ ਹੋਇਆ ਜੇ। ਟਮ ਤੇ ਹਵਾ ਚੱਲਦੀ ਏ।
ਹਾਂ ਗਰਮੀ ਵੀ ਬੜੀ ਹੈਗੀ ਸੀ ਨਾ ਅੱਜ ਸਾ। ਬੱਦਲ ਤੇ ਬਣਿਆ ਹਵਾ ਹਵਾ ਚੱਲਦੀ ਪਈ ਏ।
ਹਾਂਜੀ।
ਹਾਂ ਬਾਕੀ ਗਰਮੀ ਬਹੁਤ। ਨਾਲੇ ਇਹ ਹੈ ਹੁਣ ਮਹੀਨਾ ਜਿਹੜਾ।
ਹਾਂਜੀ ਹੈ ਹੁਣ ਜੁਲਾਈ ਦਾ ਮਹੀਨਾ ਹੈ। ਬਾਰਿਸ਼ਾਂ ਲੱਗਦੀਆਂ ਹੀ ਨੇ ਇਹਨਾਂ ਵਿੱਚ ਆਉਂਦੀਆਂ ਹੀ ਨੇ ਦੋ ਮਹੀਨਿਆਂ। ਜੁਲਾਈ ਅਗਸਤ ਤੇ।
ਆਹ ਵਾ ਦੋ ਮਹੀਨੇ ਤਿੰਨ ਬਾਰਿਸ਼ਾਂ ਜਿਹੜੇ ਨੇ ਉਹ ਲ। ਲੱਗਣੇ ਲੱਗਣੇ ਨੇ ਆ ਵਾਲੇ
ਹਾਂਜੀ ਕਦੇ ਹਟ ਜਾਂਦੀ ਏ!
ਹਾਂ ਬਸ ਬਸ ਉਹੀਓ ਨਾ ਬਾਰਸ਼ਾਂ ਦਾ ਥੋੜਾ ਜਿਹਾ ਹੁੰਦਾ ਹੈਗਾ ਬਈ ਥੋੜ੍ਹਾ ਜਿਹਾ ਦਿੱਕਤ ਹੁੰਦੀ ਬਾਰਿਸ਼ਾਂ ਚ ਸਾਨੂੰ
ਏ ਕਦੀ ਲੱਗ ਜਾਂਦੀ ਬਸ ਇੰਝ ਆ ਜੀ।
ਚਲੋ ਵਧੀਆ ਗੱਲ ਹੋਰ ਸੁਣਾਓ ਬਣਾਇਆ ਪ੍ਰੋਗਰਾਮ ਕਿੱਥੇ ਕਿੱਥੇ ਪਿੱਛੇ ਪਿੱਛੇ ਗਏ ਦੇ ਸੀ ਤੁਸੀਂ ਅਨੰਦਪੁਰ ਸਾਹਿਬ।
ਹਾਂਜੀ ਗਏ ਸੀ ਜੀ। ਅਨੰਦਪੁਰ ਸਾਹਿਬ ਵੀ ਗਏ ਸੀ ਜੀ ਬਹੁਤ ਨਜ਼ਾਰਾ ਉੱਥੋਂ ਦਾ ਵੀ ਵੇਖਣ ਵਾਲਾ ਜੀ।
ਗੁਰੂ ਸਾਹਿਬ ਦਾ ਉਹ ਬਣੀ ਸੀ ਨਾ ਉਹ ਜਿਹੜਾ ਪਹਾੜੀ ਦੇ ਉੱਪਰ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ। ਬਣਾਇਆ ਦਾ। ਤੇ ਮੈਂ ਇੱਕ ਵਾਰੀ ਗਿਆ ਵਾ ਉੱਥੇ ਮੈਂ ਕਿਹਾ ਤੁਸੀਂ ਗਏ ਸੀ ਪਿੱਛੇ ਹੁਣ ਬੜਾ ਬਦਲ ਗਿਆ ਹੋਣਾ ਹੁਣ ਤੇ।
ਹਾਂਜੀ, ਹੁਣ ਬੜਾ ਸੋਹਣਾ ਗੁਰਦੁਆਰੇ ਬਹੁਤ ਨੇ ਉਹਦੇ ਨਾਲ ਨਾਲ ਛੋਟੇ ਛੋਟੇ ਬਸ ਜਾਂਦੀ ਹੈ ਜੀ ਉੱਥੋਂ ਬਹੁਤ ਸੋਹਣੇ ਗੁਰਦੁਆਰੇ ਬਣੇ ਅਨੰਦਪੁਰ ਸਾਹਿਬ ਤੋਂ ਹਾਂਜੀ।
ਬਸ ਹੋ ਜਾਂਦੀ ਹੈ ਉਹ ਗੁਰਦੁਆਰੇ।
ਉਹ ਸਾਰੇ ਗੁਰਦੁਆਰੇ ਨੇ ਹਾਂਜੀ ਗੁਰਦੁਆਰੇ ਦੀ ਤਰਫ਼ ਤੋਂ ਵੀ
ਮਤਲਬ ਉਹਦਾ ਚਾਰਜ ਨੀ ਲੈਂਦੇ ਹੋਣੇ ਨਾ।
ਨਾ ਜੀ ਚਾਰਜ ਨੀ ਲੈਂਦੇ ਉਹ ਫਿਰ ਸਾਰੇ ਪਾਸੇ ਦਰਸ਼ਨ ਕਰਉਂਦੀ ਆ ਜੀ।
ਅੱਛਾ ਮਤਲਬ ਉੱਥੇ ਹੋਣੇ ਪੰਜ ਦਸ ਗੁਰਦੁਆਰੇ ਨੇੜੇ ਤੇੜੇ।
ਹਾਂਜੀ, ਨੇੜੇ ਤੇੜੇ ਚ ਹੈ ਨੇ ਬਾਬਾ ਜੀ ਦਾ ਸੇਹਰਾ ਸਾਹਿਬ ਜੀ ਬਣਿਆ ਹੋਇਆ। ਪ ਪਹਾੜੀ ਤੇ ਜਾ ਕੇ ਉੱਪਰ ਹਾਂਜੀ ਇੱਕ ਪਹਾੜੀ ਤੇ ਗੁ
ਸਾਹਿਬ ਜਿਹੜਾ ਬਣਿਆ ਮਤਲਬ ਉਹ ਬਾਬਾ ਜੀ ਦਾ ਜਿਹੜਾ
ਤੇਰਾਂ ਬੰਨਿਆ ਸੀ ਉੱਥੇ ਹਾਂਜੀ ਹਾਂਜੀ, ਉੱਥੇ ਸੇਰਾ ਬੰਨਿਆ ਸੀ ਹਾਂਜੀ। ਹਾਂਜੀ, ਅਥਾਨ ਬਣਿਆ ਹੈ ਹਾਂਜੀ ਉਹ ਥੇ ਪਿਆਆ ਸੇਵਾਦਾਰ ਬੈਠੇ ਨੇ ਦਰਸ਼ਨ ਕਰਾਉਂਦੇ ਨੇ ਜੀ।
ਆ ਜੀ ਵਾਹ ਬੜੇ ਕਰਮਾ ਲੇਓ ਤੁਸੀਂ ਦਰਸ਼ਨ ਕੀਤੇ ਸਹਿਰਾ ਸਾਹਿਬ ਮਹਾਰਾਜ
ਹਾਂਜੀ ਗੁਰਦੁਆਰੇ ਹੋਰ ਬੜੇ ਸੋਹਣੇ ਸੋਹਣੇ ਬਣੇ ਹੋਏ ਨੇ ਅੱਗੇ ਜਾ ਕੇ ਬਹੁਤ ਸੋਹਣੇ
ਅੱਛਾ ਹੋ ਹੋਰ ਕਿਹੜੇ ਬਣੇ ਗੁਰਦੁਆਰੇ ਜੀ?
ਅੱਗੇ ਜੀ ਮੇਰੇ ਖਿਆਲ ਇੱਕ ਗੁਰਦੁਆਰਾ ਹੋਰ ਹੈਗਾ ਅੱਗੇ ਉਹਦਾ ਨਾਮ ਹੈ ਕੀ ਨਾਲ ਸੀ
ਅੱਛਾ ਤੇ ਤੁਸੀਂ ਇਹ ਸੇਹਰਾ ਸਾਹਿਬ ਜਿਹੜਾ ਗੁਰਦੁਆਰਾ ਹੈਗਾ ਇੱਥੇ ਬਾਬਾ ਜੀ ਦਾ ਸੇਹਰਾ ਪਿਆ ਤੇ ਹੋਰ ਚੀਜ਼ਾਂ ਵੀ ਪਈਆਂ ਹੋਣੀਆਂ ਕਹਿੰਦੇ ਨੇ ਕਲਗੀ ਵਗੈਰਾ ਵੀ ਹੁੰਦੀ ਹੈਗੀ ਉੱਥੇ
ਹਾਂਜੀ ਕਲਗੀ ਵੀ ਪਈ।
ਅੱਛਾ ਮੈਂ ਤੇ ਬੜੇ ਬੜਾ ਵਧੀਆ ਕਰਮਾਨ ਸੀ ਨ ਕਿਤੇ ਦਰਸ਼ਨ ਅਸੀਂ ਗਏ ਤੇ ਸੀ। ਬੜਾ ਕਾਫੀ ਟਾਈਮ ਪਹਿਲੇ ਗਏ ਸੀ ਅਸੀਂ ਉਸ ਟਾਈਮ ਬਣਿਆ ਨ ਹੋਇਆ ਸੀ ਇੰਨਾ ਇੱਧਰ ਜਿਵੇਂ। ਹੁਣ ਤੇ ਕਹਿੰਦੇ ਨੇ ਉੱਧਰ ਦਾ ਸ਼ਹਿਰ ਹੀ ਕਾਫੀ ਅੱਛਾ। ਅੱਛਾ ਬਣ ਗਿਆ ਮਤਲਬ ਦੁਕਾਨਾਂ ਵਗੈਰਾ।
ਬਾਨਾਂ ਬਹੁਤ ਬਣ ਗਈਆਂ ਅਨੰਦਪੁਰ ਸਾਹਿਬ।
ਅਤੇ ਫਿਰ ਤੁਸੀਂ ਬਾਈ ਬਾਈ ਟਰੇਨ ਗਏ।
ਹਾਂਜੀ, ਅਸੀਂ ਬਾਏ ਟ੍ਰੇਨ ਗਏ ਸੀ।
ਅੱਛਾ, ਅੱਛਾ ਬਾਈਟ ਟ੍ਰੇਨ ਮਤਲਬ ਤੁਸੀਂ ਉੱਥੋਂ ਸਿੱਧੀ ਮਿਲ ਜਾਂਦੀ ਹੋਣੀ ਟ੍ਰੇਨ ਮਤਲਬ ਉੱਧਰੋਂ ਹੀ ਸਿੱਧੀ। ਜਿਵੇਂ ਤੁਸੀਂ ਜਾਂਦੇ ਹੋ ਤੇ ਉੱਥੇ ਸਿੱਧੀ ਪਹੁੰਚ ਪਹ ਅੱਛਾ, ਤੁਹਾਡੇ ਸ਼ਹਿਰ ਤੋਂ ਸਿੱਧੀ ਮਿਲਦੀ ਠੀਕ ਹੈ ਠੀਕ ਹੈ ਤੇ ਸਭ ਤੋਂ ਸਭ ਤੋਂ ਵੱਡੀ। ਗੱਲ ਇਹ ਕਿ ਬਈ ਉੱਥੇ ਜਿਹੜਾ ਨਾ ਇੱਕ ਗੱਲ ਮੈਂ ਹੋਰ ਨੋਟ ਕੀਤੀ ਹੈ ਸੀਗੇਏ ਸ ਉਹਦੇ, ਉੱਥੇ ਸਿੱਖੀ ਦਾ ਮਤਲਬ ਕਾਫ਼ੀ ਉਹ ਹੈਗਾ ਕਿਉਂਕਿ ਹਰ ਬੰਦਾ ਉੱਥੇ ਜਿਹੜਾ ਨਾ ਉਹ ਬਾਬਾ ਜੀ ਦਾ ਜਿਹੜਾ। ਗੋਬਿੰਦ ਸਿੰਘ ਜੀ ਮਹਾਰਜ ਨੇ ਪਹਾੜੀ ਦੇ ਟਿੱਲੇ ਤੇ ਬਣਾਇਏ ਗੁਰੂ ਸਾਹਿਬ ਦਾ। ਘਰ ਹੈਗਾ ਉਹ ਕਹਿੰਦੇ ਨੇ ਉਹ ਮਤਲਬ ਹਾਂ ਉੱਥੇ ਇੱਕ ਤੇ ਵਾਈਟ ਸਾਰਾ।
ਹਾਂਜੀ ਵਾਈਟ
ਪਿਓਰ ਵਾਈਟ ਹੈ ਸੀੜੀਆਂ ਵੇਖੋ ਇੰਨੀਆਂ ਉੱਚੀਆਂ ਅਸੀਂ ਉਸ ਟਾਈਮ ਗਏ ਸੀ ਉੱਥੇ ਦੇ। ਬਣਿਆ ਹੋਇਆ ਸੀ ਲੇਕਿਨ ਨੇੜੇ ਤੇੜੇ ਜ਼ਿਆਦਾ ਵੱਸੋਂ ਨਹੀਂ ਹੋਈ ਸੀ ਉਸ ਟਾਈਮ
ਹਾਂਜੀ, ਨਹੀਂ ਹੁਣ ਤੇ ਬਹੁਤ ਸੋਹਣਾ ਹੋ ਗਿਆ।
ਅੱਛਾ ਜੀ, ਆਹ ਸਮੇ ਦੇ ਸਮੇਂ ਦੇ ਹਿਸਾਬ ਨਾਲ ਫ ਚੱਲਦਾ ਹੀ ਰਹਿੰਦਾ ਹੈਗਾ ਜੀ ਇਹ ਤੇ ਗੱਲ ਸਹੀ ਕਰ ਰਹੇ
ਉਹ ਸੋਣਾ ਬਣ ਗਿਆ ਬਹੁਤ ਨਜ਼ਾਰਾ ਵੇਖਣ ਵਾਲਾ ਬੜੀ ਸੰਗਤਾਂ ਆਉਂਦੀਆਂ ਨੇ ਜੀ ਉੱਥੇ।
ਹੂੰ, ਨਾਲੇ ਨਾ ਉੱਥੇ ਸ਼ਸਤਰ ਜਿਹੜੇ ਨੇ ਗੁਰੂ ਸਾਹਿਬ ਦੇ ਸ਼ਸਤਰ ਵਗੈਰਾ ਵੀ ਮੇਰੇ ਖਿਆਲ ਰੱਖੇ ਹੋਣੇ ਨੇ ਉੱਥ ਤੇ ਮੈ ਉਸ ਟਾਈਮ ਦੇਖੇ ਸਨ, ਅਨੰਦਪੁਰ ਸਾਹਿਬ।
ਹਾਂਜੀ-ਹਾਂਜੀ ਅਨੰਦਪੁਰ ਸਾਹਿਬ ਦਰਸ਼ਨ ਕਰਾਉਂਦੇ ਨੇ ਬਾਬਾ ਜੀ ਦੇ ਸ਼ਸਤਰਾਂ ਦੇ।
ਸ਼ਸਤ੍ਹਾਂ ਦੇ ਦਰਸ਼ਨ ਕਰਾਉਂਦੇ ਨੇ ਅ ਤੇ ਹੈਈ। ਜਦੋਂ ਉੱਥੇ ਕਹਿੰਦੇ ਨੇ ਹੋਲੀ ਹੁੰਦੀ ਏ ਨਾ ਜੀ ਉੱਥੇ ਗੁਰੂ ਸਾਹਿਬ ਦੀ ਫੌਜ ਬੜੀ ਜਿਹੜੀ ਲਾਡਲੀ ਫੌਜਾਂ ਉਹ ਆਉਂਦੀ ਏ ਬੜਾ ਉੱਥੇ ਉਸ ਟਾਈਮ ਨਜ਼ਾਰਾ ਹੁੰਦਾ।
ਹਾਂਜੀ ਬੜਾ ਸੈਂਟ ਛਿਨਕਦੇ ਨੇ ਜੀ ਬਹੁਤ ਸੈਂਟ
ਅੱਛਾ ਜੀ ਹਾਂ ਤੇ ਹੁਣ ਤੁਸੀਂ ਯਾਰੀ ਉਹਨਾਂ ਨੇ ਜਾ ਐਤਕੀ ਤੁਸੀਂ ਫੇਰ ਮੇਰਾ ਮਤਲਬ ਉੱਧਰ ਉੱਧਰ ਹੋ ਕੇ ਆਏ ਹੋ।
ਹਾਂਜੀ ਅਸੀਂ ਇੱਧਰ ਗਏ ਸੀ ਜੀ ਅਨੰਦਪੁਰ ਸਾਹਿਬ ਪਹਿਲੇ ਉੱਧਰ ਗਏ ਸੀ। ਫੇਰ ਇੱਧਰ ਗਏ ਸੀ।
ਠੀਕ ਹੈ-ਠੀਕ ਹੈ ਚਲੋ ਵੱਧੀਆ ਗੱਲ ਏ ਦਰਸ਼ਨ ਮਿਲੇ ਕਰਮਾ ਵਾਲੇ ਓ ਤੁਸੀਂ ਬਾਬਾ
ਹਾਂਜੀ ਬਸ ਜੀ ਮਹਾਰਾਜ ਆਪੇ ਬੁਲਾ ਲੈਂਦਾ ਜਦੋਂ ਉਹਨਾਂ ਨੇ
ਹਾਂ ਏ ਤੇ ਗੱਲ ਸਹੀ ਏ ਜਿੱਦੇ ਤੇ ਮਾਂ ਰਾਜ ਦੀ ਕਿਰਪਾ ਹੋਏ ਗੁਰੂ ਸਾਹਿਬ ਆਪ ਹੀ ਉਹਨੂੰ ਆਪਣਾ ਕਹਿ ਦਿੰਦੇ ਨੇ ਵੀ ਚਲੋ ਦਰਸ਼ਨ ਮਿਲ
ਹਾਂਜੀ ਮਹਾਰਾਜ ਕਹਿੰਦਾ। ਸਤਿਗੁਰੂ ਕੋ ਪਿੰਡ ਆਏ ਚੱਲ ਜ ਅੱਗੋ ਮਹਾਰਾਜ ਆਪ ਲੈਣ ਆ ਚੱਲਦਾ। ਚੱਲਣਾ ਉਹਨਾ ਨੇ ਆਪ
ਹਾਂ, ਮਨ ਬਣਿਆ ਹੋਵੇ ਤੇ ਫੇਰ ਬੰਦਾ ਆਪਣੇ ਆਪ ਹੀ ਫਿਰਦੇ ਹੋ ਜਾਂਦਾ।
ਬਹੁਤ ਵਧੀਆ
ਇੱਕ ਕਦਮ ਪੁੱਟੋ ਤੇ ਗੁਰੂ ਸਾਹਿਬ ਅੱਗੋਂ ਸੌ ਕਦਮ ਲੈ ਕੇ ਪਹਿਲੇ ਖੜੇ ਹੋਣਗੇ ਵੀ ਆਓ ਮੇਰਾ ਸਿੱਖ ਹਾਂ ਇਹ ਤੇ ਗੱਲ ਸਹੀ। ਚਲੋ ਹੋਰ ਸੁਣਾਓ ਜੀ। ਬਸ ਵੱਧੀਆ ਜੀ ਵੱਧੀਆ ਸਭ। ਹਾਂ ਜੀ ਬਸ ਚਾਹ ਪਾਣੀ ਪੀਤੀ ਜੀ ਅਸੀਂ ਵੀ ਹੁਣ ਠੰਢ ਦਾ ਮਾਹੌਲ ਹੈਗਾ, ਬਣਵਾਈ ਸੀ ਹੁਣੇ ਚਾ ਤੇ ਮੈਂ ਕਿਹਾ ਚਲੋ ਚਾਹ ਪੀਨੇ ਆ ਨਾਲ ਆਪਣਾ ਮਟਰੀ ਤੇ ਉਹ ਸੀ ਉਹ ਬਣਾ ਉਹਦੇ ਨਾਲ ਹੀ ਖਾ ਲਈ ਬਣਾਵਾਦੀ ਪ੍ਰੋ ਨਹੀਂ ਜੀ ਨਹੀਂ ਮਟ ਮਟਰੀ ਦੇ ਬਾਜ਼ਾਰੋਂ ਸਾਡੇ ਨੇੜੇ ਹੈਗੀ ਏ ਇੱਕ ਬੜੀ ਵੱਧੀਆ ਦੁਕਾਨ ਏ ਉੱਥੇ ਬੜੀ ਵੱਧੀਆ ਮਿਲਦੀ ਏ ਮਟਰੀ। ਕਰਾਰੀ ਵੀ ਔਰ ਅੱਛੀ ਵੀ ਸੋਫਟ ਵੀ ਹੁੰਦੀ।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
ਨਾਲੇ ਸਾਫ਼ ਸੁਥਰਾ ਹੈਗਾ ਕੋਈ ਐਸੀ ਗੱਲ ਨਹੀਂ ਹੈਗੀ ਜਿਵੇਂ ਇੱਕ ਤੇ ਹੁੰਦੇ ਨਾ ਬਈ ਬੜੇ ਉਹ ਬੜਾ ਸਫ਼ਾਈ ਪੇਸ਼ਟ ਦਾ ਬੰਦਾ ਨਾਲੇ ਸਹੀ ਹੈਗਾ ਜੀ ਉਹ। ਨਾਲੇ ਚਲੋ ਠੀਕ ਹੈ ਜੀ ਠੀਕ ਹੈ ਫਿਰ ਜੀ ਓਕੇ ਜੀ।
ਠੀਕ ਹੈ ਜੀ ਓਕੇ ਜੀ ਬਾਏ-ਬਾਏ।